ਹਾਂਜੀ, ਸਤਿ ਸ੍ਰੀ ਅਕਾਲ ਜੀ।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
ਅੱਛਾ, ਅੱਛਾ। ਬਸ। ਮੈਂ ਵੀ ਹੁਣੇ ਹੀ ਡਿਨਰ ਕੀਤੈ ਛੁੱਟੀਆਂ ਚੱਲ ਰਹੀਐ ਨੇ ਤੇ ਲੇਟ ਹੀ ਹੋ ਜਾਂਨੇ ਆ।
ਜੀ ਹਾਂਜੀ ਹੋਰ ਬੱਚੇ ਆਏ ਦੇ ਨੇ ਨਾਨੀ ਘਰ ਉਹ ਬਸ ਸਾਰੇ ਇਕੱਠੇ ਹੋ ਜਾਂਦੇ ਨੇ। ਹਾਂਜੀ, ਹਾਂਜੀ। ਤੋ ਇਸ ਕਰਕੇ ਫਿਰ ਡਿਨਰ ਵੀ ਤੁਹਾਨੂੰ ਪਤੈ ਲੇਟ ਹੋ ਜਾਂਦੈ। ਹਾਂਜੀ, ਹਾਂਜੀ। ਹਾਂ ਹੋਰ ਤੁਸੀਂ ਸੁਣਾਓ। ਕੀ ਕਰਦੇ ਸੀ?
ਕਿ ਵੈਸ਼ ਨੀ ਟਾਈਮ ਦਾ ਪਤਾ ਲੱਗਦਾ ਫੋਨ ਚ
ਹਾਂਜੀ, ਹਾਂਜੀ। ਉਹ ਮੇਰੀਆਂ ਭੈਣਾਂ ਵੀ ਆਈਆਂ ਹੋਈਆਂ ਸੀ ਨਾ ਚਾਚਾ ਜੀ ਦੀਆਂ ਕੁੜੀਆਂ।
ਅੱਛਾ।
ਉਹ ਸਾਰੇ ਇਕੱਠੇ ਹੋਏ ਦੇ ਸੀਗੇ। ਹਾਂ। ਉਹ ਤਾਂ ਫੇਰ ਇਸ ਕਰਕੇ ਪਤਾ ਹੀ ਨਹੀਂ ਲੱਗਦਾ। ਬੱਚੇ ਇਕੱਠੇ ਹੋਏ ਦੇ ਸਨ।
ਹਾਂ, ਫੇਰ ਟਾਈਮ ਦਾ ਵੀ ਨਹੀਂ ਪਤਾ ਲੱਗਦਾ।
ਹਾਂਜੀ- ਹਾਂਜੀ। ਹੋਰ ਸ਼ਾਮੀ ਲੱਗੇ ਰਹੇ ਨੇ ਬੱਚੇ ਪੂਲ ਪਾਰਟੀਆਂ ਕਰਨ। ਬੜੀਆ।
ਅੱਛਾ। ਬਸ ਐਵੇਂ ਹੁੰਦਾ ਹੈ। ਕੋਈ ਆਇਆ- ਗਿਆ ਹੋਏ ਨਾ। ਟਾਈਮ ਦਾ ਮ ਬੁ ਸਕੁਲ ਨੀ ਪਤਾ ਲੱਗਦਾ ਪੈਆ। ਹਾਂ, ਨਾਲੇ ਸ਼ਾਮੀ ਦੇ। ਟਾਈਮਿੰਗ ਹੁੰਦਾ, ਕਿਧਰੇ ਆਉਣ- ਜਾਣ ਵਾਲਾ। ਹੂੰ- ਹੂੰ, ਹੋਰ ਸੁਣਾਓ?
ਅਸੀਂ ਵਧੀਆ। ਤੁਸੀਂ ਦੱਸੋ ਕੀ ਕਰਦੇ ਸੋ ਤੁਸੀਂ?
ਮੈਂ ਕੁਛ ਨੀ, ਮੈਂ ਵੀ ਹੁਣੇ ਰੋਟੀ ਖਾਧੀ ਸੀ। ਤੇ ਹੁਣ ਬਸ ਅੰਬ ਖਾ ਰਹੀ ਸੀ। ਹਾਂਜੀ। ਹੂੰ। ਹਾਂਜੀ - ਹਾਂਜੀ। ਸਭ ਵਧੀਆ।
ਤੁਹਾਡੇ ਜ ਜਠਾਣੀ ਆ ਗਏ ਨੇ।
ਨਾ, ਹਜੇ ਤੇ ਨਹੀਂ ਆਏ ਉਹ ਵੀ, ਵਹ ਟਾਈਮ ਛੱਡ ਕੇ ਗਏ ਹੋਏ ਨੇ। ਮੈਂ ਵੀ ਇੱਥੇ ਹੀ ਹੈਗੀ ਹਾ।
ਹਾਂ। ਅੱਛਾ - ਅੱਛਾ।
ਤੁਸੀ ਅਜੋ ਇਧਰੋਂ। ਮੰਮੀ ਦਾ ਫੋਨ, ਸਾਸੂ ਮਾਂ ਦਾ। ਹੂੰ, ਕਹਿੰਦੇ ਕਘਰ ਆਣਾ। ਮੈਂ ਕਿਹਾ, ਕੋਈ ਨੀ, ਆ ਜਾਗੀ ਮੈਂ ਸ਼ ਵਾਰ - ਐਤਵਾਰ ਤੱਕ ਚਲੋ, ਠੀਕ। ਮਨ ਨੀ ਲੱਗਦਾ ਬੰਦਾ ਕੱਲਾ ਬੰਦਾ ਹੋ ਜਾਂਦਾ। ਟਾਈਮ ਕੱਟਣਾ ਬਹੁਤ ਔਖਾ ਹੋ ਜਾਂਦਾ। ਨਾਲੇ ਸ਼ਾਮ ਦਾ ਟਾਈਮ ਛੋਟਾ ਬੱਚਾ ਚਾਹੇ, ਕੋਈ ਵੱਡਾ ਬੱਚਾ ਹੈ। ਹਰ ਕਿਸੀ ਨੇ ਥੋੜਾਂ ਕਟਣਾ। ਔਖਾ ਤਾਂ ਹੋ ਜਾਂਦਾ। ਹੂੰ, ਉਹ ਵੀ ਕਹਿੰਦੇ ਕਦੀ ਕਹਿੰਦੇ ਮੈਂ ਬਾਹਰ ਬਦੀ ਹਾਂ। ਸਾਹਮਣੇ ਤੁਸੀਂ ਵੀ ਨੀ ਹੈਗੇ। ਹਨਾ। ਥੋੜਾ ਹੁੰਦਾ ਈ ਏ। ਕੋਈ ਬੰਦਾ ਨੀ। ਹਾਂ। ਉਹ ਵੀ ਗਿਆ ਦਾ ਉਹ ਵੀ ਪਤਾ ਨੀ ਕਾਦ ਆਉਂਦਾ ਹੈ। ਹਾਂ। ਹਜੇ ਤਾਂ ਨਹੀਂ ਆਉਣਗੇ। ਉਹ ਅਠਾਈ- ਉਨੱਤੀ ਤਰੀਕ ਤੱਕ ਹੀ ਆਉਣਗੇ, ਸ਼ਾਇਦ।
ਹਾਂ, ਹੂੰ ਅਸੀਂ ਵੀ ਉਦੋਂ ਤੱਕ ਹੀ ਆਵਾਂਗੇ। ਹਾਂ। ਹੁਣ ਮੇਰੀ ਬੇਟੀ ਦਾ ਵੀ ਕੁੜੀ ਦਾ ਜਨਮ ਹੈ। ਹਾਂ। ਹਾਂਜੀ- ਹਾਂਜੀ ਮੇਹਰ ਕੇਹਂਦੀ, ਅੱਜ ਮੈਂ ਨਾਨੀ ਘਰ ਕਰਨਾ ਕਹਿੰਦੀ।
ਹਾਂ- ਹਾਂ, ਚਲੋ ਵਧੀਆ ਗੱਲ ਹੈ। ਹੋਰ ਕੀ ਨਾਲੇ
ਬਾਕੀ ਹਾਂ, ਪਾਰਟੀ ਬਾਕੀ ਤੇਰੇ ਫਰੈਂਡਸ ਨੂੰ ਮੈਂ ਕਿਹਾ, ਬਾਅਦ ਚ' ਦੇ ਦਾਂਗੇ ਓਥੇ।
ਰਲੇਮਲੇ ਚ' ਟਾਈਮ ਬੀਤਾਂਣਾ ਚਾਹੀਦਾ। ਵਧੀਆ ਗੱਲ ਹੈ ਨਾ ਲੈਨ- ਦੇਣ ਫਿਰ ਬਾਰ- ਬਾਰ ਥੋੜ੍ਹੀ ਆਦਾ।
ਹਾਜੀ। ਬੜਾ ਟਾਈਮ ਹੋ ਗਿਆ। ਕਹਿੰਦੀ ਪਈ ਸੀ, ਮੈਂ ਬਰਡੇ ਨਾਨੀ ਘਰ ਕਰਨੈ। ਮੈਂ ਕਿਹਾ, ਚੱਲ ਇਸ ਵਾਰੀ ਕਰਦਾ, ਪਿਛਲੇ ਸਾਲ ਮੈਂ ਆਈ ਨੀ ਸੀਗੀ। ਪਿਛਲੀ ਵਾਰ। ਥੋੜ੍ਹੀ ਤਬੀਅਤ ਠੀਕ ਨੀ ਸੀਗੀ। ਪਰੇਸ਼ਨ ਕਰਵਾਾਇਆ ਹੋਇਆ ਸੀ ਨਾ, ਮੈਂ ਪਿੱਤੇ ਦਾ। ਹਾਂਜੀ ਹਾਂ, ਤਾਂ ਕਰਕੇ ਫਿਰ ਮੈਂ ਕਿਹਾ, ਚਲੋ ਇਸ ਵਾਰੀ ਕਹਿੰਦੀ ਮੈਂ ਕਰਨਾ। ਮੈਂ ਕਿਹਾ ਚਲੋ, ਕਰਾ ਦਾਂਗੀ ਕੋਈ
ਨਾਲੇ ਟਾਈਮ ਦੇਖੋ ਬੀ। ਥੋੜ੍ਹਾ ਟਾਈਮ ਦਾ ਵੀ ਉਹ ਹੁੰਦਾ। ਟਾਈਮ - ਟਾਈਮ ਦੀ ਗੱਲ। ਜੇ ਹੁਣ ਟਾਈਮ ਹੈਗਾ, ਜਾ ਗਏ ਹੋਏ ਹੋ। ਚਲੋ, ਕੋਈ ਗੱਲ ਨਹੀਂ। ਦੋ - ਤਿੰਨ ਬੰਦਾ ਹੋਰ ਸਹੀ, ਹਨਾ ਬਈ।
ਉਹ ਤੇ, ਹਾਂਜੀ- ਹਾਂਜੀ।
ਬੰਦਾ ਫਿਰ ਲਾਲਚ ਲੈ ਲੈਂਦਾ, ਚਲੋ। ਕੋਈ ਗੱਲ ਨਹੀਂ। ਬੱਚਿਆਂ ਦੀ ਖੁਸ਼ੀ ਲਈ ਅਸੀਂ ਚਲੋ, ਘਰ ਲੈਂਨੇ ਹਾਂ। ਇੱਥੇ, ਹਾਂਜੀ - ਹਾਂਜੀ।
ਹੋਰ ਬੱਚਿਆਂ ਨੂੰ ਵੀ ਹੁੰਦਾ ਨਾ। ਸਾਰੇ ਕੱਠੇ - ਕੱਠੇ ਹੋਏ ਦੇ ਨੇ। ਮਾ ਧੀਆਂ ਆਈਆ ਦੀਆਂ ਨੇ, ਨਾਨੀ, ਮਾਮੂ ਸਭ ਹੋਏ ਦੇ ਨੇ ਕੱਠੇ। ਬਈ, ਮੈਂ ਉੱਥੇ ਹੀ ਕਰਨਾ ਬਰਡ ਤੇ ਉਹਨਾਂ ਦੇ ਵੀ ਬੱਚੇ ਇਕੱਠੇ ਨੇ। ਹੁਣ ਮੇਰੀਆਂ ਕਹਿੰਦੀਆਂ ਪਈਆ ਸੀ, ਚਾਚੇ ਦੀਆ ਕੁੜੀਆ। ਆਪਾਂ ਚੱਲੀਏ ਕੱਲ, ਉਹਦਾ ਮੂੰਹ ਬਣ ਗਿਆ। ਕਹਿੰਦੇ ਹਾਂ ਗਿਫਟ ਦੇਖਦੇ ਉਹਨਾਂ ਨੂੰ ਇਹ। ਗਿਫਟ ਦੇ ਲਿਆ ਨੇ ਕਹਿੰਦੀ ਦੀਦੀ ਤੁਸੀਂ ਉਹਨੂੰ ਬਾਅਦ ਵਿੱਚੋਂ ਦੇਣਾ ਗਿਫਟ।
ਹਾਂ ਖੈਰ
ਮੇਹਰ ਨੂੰ ਬਸ ਮੈਂ ਛੁਪਾ ਦਿੱਤੇ ਹਾਂ ਛੁਪਾ ਦਿੱਤੇ ਨੇ ਉਹਦੇ ਆਨ ਤੋਂ ਪਹਿਲਾਂ - ਪਹਿਲਾਂ ਉਹ। ਮੇਰੇ ਉਧਰ ਚਾਚਾ ਜੀ ਵੱਲ ਗਈਆਂ ਹੋਈਆਂ ਸੀ ਨਾ?
ਤੇ ਉਦਾਸ ਹੋ ਗਈ ਹੋਣੀ ਫਿਰ ਤੇ ਉਹ।
ਨਹੀਂ ਹਜੇ ਤੇ ਏਥੇ ਹੀ ਨੇ ਫਿਰ ਮੂੰਹ ਬਣ ਗਿਆ ਵੀ ਉਹ ਚੱਲੇ ਨੇ ਮੇਰੇ ਬਰਡੇ 'ਤੇ। ਕੀ ਇੱਥੇ ਹੀ ਰਹਿੰਦੇ?
ਹੂ,,,
ਤਾਂ ਉਹਨਾਂ ਦੇ ਫਿਰ ਮਰ ਕਹਿੰਦੇ ਹੁਣ ਘਰ ਵੀ ਤੇ ਜਾਣਾ ਨਾ ਅਸੀਂ
ਫਿਰ ਹਾਂ ਬਸ ਦੱਸਾਂ ਹਰ ਕਿਸੇ ਦਾ ਨਿਕਾਲੇ ਹੁੰਦਾ ਕੋਈ ਦੋ ਦਿਨ ਕੋਈ ਚਾਰ ਦਿਨ ਕੋਈ ਹਫ਼ਤਾ ਕੋਈ ਦੱਸ ਦਿਣ ਹੁਣ ਹਰ ਕੋਈ ਤਾਂ ਦੇਖੋ ਆਪਣੇ ਆਪਣੇ ਘਰ ਦਾ ਹਿਸਾਬ ਹੁੰਦਾ ਹੈ ਹਨਾ ਟਾਈਮ ਵਗੈਰਾ ਵੀ ਨਹੀਂ ਹੈ ਹੁਣ ਜੋਬ ਵਾਲੇ ਬੰਦੇ ਕੋਲ ਦੇਖੋ ਬਿਲਕੁਲ ਵੀ ਟਾਈਮ ਹੁੰਦਾ ਮੈਂ ਬੇਸਕ ਇੱਥੇ ਆਈ ਹੋਈ ਹਾਂ ਆਪਣੇ ਘਰ ਪਰ ਫਿਰ ਵੀ ਦੇਖੋ ਦੇਖੋ ਮੈਂ ਜੋਬ ਤੇ ਜਾਂਦੀ ਹਾਂ ਮੈਂ ਸ਼ਾਮੀ ਵੇਲੇ ਆਂਦੀ ਹਾਂ ਮੰਮੀ ਕੋਲ ਉਧਰ ਕੋਈ ਰੂਟੀਨ ਹੈ ਸਵੇਰੇ ਉੱਠਣਾ ਆਪਣਾ ਜਾਣਾ ਤਿਆਰ ਹੋ ਕੇ ਹਨਾ ਵੀ ਹਾਂ ਫਿਰ ਜਿਮ ਜਾਣਾ ਉੱਧਰੋਂ ਆ ਕੇ ਫਿਰ ਮੰਮੀ ਨਾਲ ਰੋਟੀ ਰੂਟੀ ਖਾ ਕੇ ਨਾਸ਼ਤਾ ਕਰਕੇ ਨਾਲ ਲੈ ਕੇ ਕੰਮ ਤੇ ਚਲ ਜਾਣਾ ਫਿਰ ਉਹੀ ਰੂਟੀਨ ਛੇ ਸਾਢੇ ਛੇ ਵਜੇ ਆਉਣਾ
ਹਾਂਜੀ ਉਹ ਤੇ ਹੈ ਹੀ ਹੈ ਤੇ ਪਿਛਲਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ
ਹਾਂ ਪਿਛਲਾ ਟਾਈਮ ਤੇ ਐਵੇਂ ਭੱਜਦਾ ਹੈ ਬਸ ਟਾਈਮ ਬਸ ਟਾਈਮ ਮੈਨੇਜ ਕਰਨਾ ਅੱਜ ਦੇ ਟਾਈਮ 'ਚ ਬੜਾ ਔਖਾ ਹੈਗਾ। ਪਤਾ ਨੀ ਪੁਰਾਣੇ ਲੇਡੀਜ਼ ਕਿਵੇਂ ਕਰ ਲੈਂਦੀਆਂ ਸੀ ਨਹੀਂ? ਨਾਲੇ ਘਰ ਦਾ ਵੀ ਕੰਮ ਕਰ ਲੈਂਦੀਆਂ ਸੀ। ਹੈ ਸਿਲਾਈ ਬੁਣਾਈ ਕਿੰਨਾ ਕੁਛ ਹੈ! ਡੇਹਲੀ ਹਾਂ ਔਰ ਕਿੰਨਾ। ਜਿੰਨਾ ਕੁਛ ਘਰ ਤਾਂ ਆਪਣਾ ਸਾਰਾ ਕੁਛ ਜਿਵੇਂ ਬਿਸਕਿਟ ਕਿੰਨਾ ਪਹਿਲੇ ਜਨਾਨੀਆਂ ਘਰ ਬਣਾ ਲੈਂਦੀ
ਘਰ ਬਣਾ ਲੈਂਦੇ ਹਾਂਜੀ ਹਾਂਜੀ ਉਹ ਤੇ ਹੈ। ਬਿਲਕੁਲ ਨੀ ਅੱਜ ਕੱਲ ਤੇ ਇੱਕ ਤੇ ਔਨਲਾਈਨ ਸ਼ੋਪਿੰਗ ਹੋ ਗਈ ਹੈ ਹਨਾ ਹਾਂ ਇੱਕ ਬਲਿੰਕਡ ਚੱਲ ਗਿਆ ਬਲਿੰਕਟ ਵੀ ਚੱਲ ਗਿਆ ਹਨਾ ਕੁੱਛ ਖਾਣਾ ਮੰਗਵਾ ਲੋ ਹਾਂ ਜਮੈਟੋ ਹਾਂ
ਹੂ ਦੋ ਮਿੰਟੇ ਚ ਬੰਦਾ ਕੇ ਮੈਨੇ ਮੁਝੇ ਮੈਂ ਪੀਜ਼ਾ ਖਾਣਾ ਹੈ ਚਲੋ ਜੀ ਫਟਾਫਟ ਔਡਰ ਕਰੋ ਤੇ ਪੀਜ਼ਾ ਆ ਜਾਏਗਾ
ਹੁਣ ਇੰਨੀ ਫੈਸਿਲਿਟੀ ਇੰਨੀ ਦੇਤੀ ਹੈ ਜਿੱਦਾਂ ਫੁੱਲੀ ਮਸ਼ੀਨ ਆ ਗਈ ਕੱਪੜੇ ਧੋਣ ਲਈ
ਟੈਰੀਫਿਕ ਲੋਕਾਂ ਕੋਲ ਟਾਈਮ
ਟਾਈਮ ਨੀ ਹੈ ਹਾਂ ਫਿਰ ਫਿਰ ਬੱਚੇ ਕਹਿੰਦਾ ਫਿਰ ਕਹਿਣਾ ਵੀ ਸਾਡੇ ਸਰੀਰ ਖਰਾਬ ਨੇ ਐਕਸਰਸਾਈਜ਼ ਤੇ ਕੋਈ ਹੋਣੀ ਹੀ ਨੀ ਹਨਾ ਪਹਿਲਾਂ ਕਿੱਦਾਂ ਹੱਥ ਨਾਲ ਕੱਪੜੇ ਧੋਣੇ ਬਰਸ਼ ਮਾਰਨਾ ਕਿੰਨਾ ਕਰਦੇ ਸੀ ਹਨਾ ਤੇ ਟਾਈਮ ਵੀ ਹੁੰਦਾ ਸੀ ਆਰਾਮ ਵੀ ਕਰ ਲੈਣਾ ਉਹਨਾਂ ਨੇ ਕੋਈ ਮਸ਼ੀਨਾਂ ਨਹੀਂ ਹੁੰਦੀਆਂ ਸੀ ਨਿਚੋੜ ਕੇ ਛੱਤ ਦੇ ਉੱਪਰ ਤੀਸਰੀ ਮੰਜ਼ਿਲ ਮੰਜ਼ਿਲ ਤੱਕ ਲੈ ਕੇ ਜਾਂਦੇ ਸੀ।
ਹਾਂ ਹੁਣ ਨੀਚੇ ਹੀ ਉਹ ਪਈ ਹੁੰਦੇ ਨੇ ਰਹਿ ਰੈਕ ਜੇ ਕੱਪੜੇ ਸੁੱਕਣੇ ਪਾਉਣ ਵਾਲੇ ਹਾਂ ਬਸ ਨਾਲੋਂ ਨਾਲ ਮਸ਼ੀਨ ਹੁੰਦੀ ਨਾਲੋਂ ਨਾਲ ਮਸ਼ੀਨ ਚੋਂ ਕੱਢੀ ਜਾਓ ਤੇ ਨਾਲੋਂ ਨਾਲ ਪਾਈ ਜਾਓ ਜਰਾ ਨੀ ਕਦਮ ਬੰਦੇ ਨੇ ਉਹ ਕਰਨਾ
ਹਾਂ ਉਹ ਤੇ ਹੈ।
ਹਾਂਜੀ
ਟਾਈਮ ਦਾ ਤੇ ਅੱਜ ਕੱਲ ਬਹੁਤ ਕਦਰ ਕਦਰ ਕਈ ਕਰ ਕਦਰ ਹੀ ਨਹੀਂ ਕਰਦੇ ਟਾਈਮ ਦੀ ਹਾਂ ਕਿਸੇ ਨੂੰ ਨੀ ਪਤਾ ਲੱਗਦਾ ਹਾਂ। ਵੀ ਸਵੇਰੇ ਉੱਠ ਕੇ ਅਸੀਂ ਚਲੀਏ ਜਰਾ ਐਕਸਰਸਾਈਜ਼ ਸੈਰ ਹੀ ਕਰ ਲਈਏ।
ਹਾਂਲ
ਅੱਜ ਕੱਲ੍ਹ ਇਹ ਵੀ ਕਿਸੇ ਕੋਲ ਹਾਂ ਛੁੱਟੀਆਂ ਬਿਲਕੁਲ ਨਹੀਂ ਹੋਰ। ਕਈ ਹੈ ਕਈ ਆਪਣਾ ਕਰਦੇ ਨੇ ਹਾਂ ਉਮਰ ਕੀ। ਬੱਚੇ ਤੇ ਏਦਾਂ ਹੋਏ ਦੇ ਨਾ ਉਹ ਤੇ ਰਾਤੀ ਤਿੰਨ ਤਿੰਨ ਵਜੇ ਸੌਦੇ ਜੇ।
ਹਾਂ ਤੁਹਾਡੀ ਵੱਡੀ ਕੁੜੀ ਆਈ ਦੀ ਉੱਥੇ
ਨਹੀਂ ਉਹਦੇ ਨਾ ਪੇਪਰ ਚੱਲਦੇ ਪਏ ਨੇ। ਹਾਂ ਦੇਖੋ ਕੱਲ ਕੱਲ ਦੋ ਪੇਪਰ ਹੈਗੇ ਨੇ। ਸ਼ਨੀਵਾਰ ਨੂੰ ਕਹਿੰਦੀ ਸੀ ਸ਼ਾਇਦ ਮੈਂ ਆ ਜਾਵਾਂ। ਹਾਂਜੀ ਹਾਂਜੀ ਹਾਂ ਕਹਿੰਦੀ ਸ਼ਨੀਵਾਰ ਹਾਂ ਉਹ ਵੀ ਪੇਪਰ ਦੇਣੇ ਵੀ ਜ਼ਰੂਰੀ ਨੇ ਨਾ ਫੇਰ ਉਹਦੇ।
ਹਾਂ ਫੇਰ ਉਹੀਂ ਮੈਂ ਵੀ ਸਾਰਿਆਂ 'ਚ। ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ। ਹਾਂ ਹੁਣ ਨਹੀਂ ਠੀਕ ਮੈਂ ਸੁਣਿਆ ਸੀ। ਮੈਨੂੰ ਵੀ ਭਾਬੀ ਕਹਿ ਕੇ ਗਈ ਸੀ।
ਹਾਂਜੀ ਹਾਂਜੀ ਹਜੇ ਤੱਕ ਹੋਈ ਨੀ ਠੀਕ ਉਹਨੂੰ ਨਾ ਫੁੱਲ ਬੈਡ ਰੈਸਟ ਚਾਹੀਦੀ ਹੈ। ਡਾਕਟਰ ਕਹਿੰਦੇ ਉਹ ਹੁੰਦੀ ਨਹੀਂ ਉਹਦੇ ਕੋਲੋਂ ਸੀੜੀਆਂ ਵੀ ਕਹਿੰਦੇ ਘੱਟ ਚੜਨੀਆਂ ਨੇ ਉਹਦਾ ਪੀਜੀ ਹੋਈ ਸੀੜੀਆਂ ਚੜ੍ਹ ਗਈ ਹੈ।
ਓਪਰੇਸ਼ਨ ਤੇ ਨਹੀਂ ਦੱਸਿਆ ਨਾ ਡਾਕਟਰ
ਨਹੀਂ ਨਹੀਂ ਨਹੀਂ ਨਹੀਂ ਨਹੀਂ ਓਪਰੇੇਸ਼ਨ ਨਹੀਂ ਉਹ ਬਸ ਉਹਨਾਂ ਨੇ ਏਦਾਂ ਹੀ ਠੀਕ ਕਰਨਾ ਯਾਣੀ ਕਿ ਉਹਨਾ ਨੇ ਕਿਹਾ ਵੀ ਪੂਰੀ ਰੈਸਟ ਚਾਹੀਦੀ ਹੈ।
ਪੇਪਰ ਕਦ ਤੱਕ ਨੇ ਫਿਰ ਉਸ ਤੋਂ ਬਾਅਦ
ਸੈਟਰਡੇ ਨਹੀਂ ਫ਼ਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਆਪਣੀ ਅਹ ਟੀਚਰ ਨਾਲ ਗੱਲ ਕਰਕੇ ਆਉਣਾ ਸਰ ਨਾਲ ਦੇ ਹਾਂ ਸਰ ਨਾਲ ਗੱਲ ਕਰਕੇ ਕਈ ਵੀ ਕਿ ਅਸੀਂ ਮੈਡੀਕਲ ਦੇ ਦਾਂਗੇ ਮੈਨੂੰ ਰੈਸਟ ਕਹੀ ਹੋਈ ਹੈ ਉਹਨੇ ਛੁਟੀਆਂ ਦੀ ਮੈਡੀਕਲ ਦੇਣੀ ਪਏਗੀ ਨਾ ਫੇਰ ਸਾਨੂੰ ਜੇ ਹਾਂ ਕਰ ਦੇਣਗੇ। ਹੋ ਤੇ ਹਾਂ ਫਿਰ ਅਟੈਂਡੈਂਸ ਦਾ ਰਹਿੰਦਾ ਨਾ ਸ਼ੋਟ ਨਾ ਉਹਦੀ ਪਿੱਛੇ ਉਹਦੀ ਉਹਦਾ ਜ਼ਿਆਦਾ ਰਹਿੰਦਾ ਅਟੈਡਸ ਦਾ ਹਾਂ ਉਹ ਫੇਰ ਘੱਟ ਹੋਗੀ ਤੇ ਫੇਰ ਬੜਾ ਮੁਸ਼ਕਿਲ ਹੋਜੇਗਾ ਉਹ ਜਿੰਨੀ ਦੇਰ ਕਹਿੰਦੇ ਛੇ ਮੇਰੀ ਭਤੀਜੀ ਜਿਹਦੇ ਵੀ ਐਵੇਂ ਹੋਇਆ ਸੀਗਾ ਭਾਬੀ ਕਹਿੰਦੇ ਉਹਨੂੰ ਪੂਰੇ ਛੇ ਮਹੀਨੇ ਲੱਗ ਗਏ ਸੀ ਠੀਕ ਹੁੰਦਿਆਂ। ਤਾਂ ਵੀ ਉਹਨਾਂ ਨੂੰ ਹਜੇ ਤੱਕ ਡਰ ਲੱਗਦਾ ਹੈ। ਡਰ ਲੱਗਦਾ ਉਹਨਾ ਨੂੰ ਕਿ ਕਿਤੇ ਫੇਰ ਸਾਡਾ ਗੋਡਾ ਏਦਾਂ ਨਾ ਹੋਵੇ। ਹਾਂ ਇਹਦਾ ਨਾ ਥੋੜ੍ਹਾ ਡਰ ਰਹਿੰਦਾ ਹੀ ਰਹਿੰਦਾ ਵੇ।
ਹੈਗੀ ਜੀ ਨਿਬੜ ਦਾ ਕੰਮ। ਉਹ ਕਹਿੰਦੇ ਚਲ ਹੁਣੀ ਬਦਾਮ ਭਿਉਂ ਦੀਆਂ ਬਦਾਮ ਭਿਉਂ ਕੇ। ਹਾਂ ਬਸ ਆ ਚੱਕਰ ਚੱਕਰ ਹੈਗਾ। ਨਾਲੇ ਜਿਹੜੀ ਦਿੱਕਤ ਇੱਕ ਵਾਰੀ ਸੱਟ ਤੇ ਲੱਗ ਜਾਂਦੀ ਆਰਾਮ ਆਰਾਮ ਨਾਲ ਆਉਂਦਾ ਹੈ।
ਤੁਹਾਡੇ ਜਠਾਨੀ ਨੂੰ ਵੀ ਤੇ ਹੋਇਆ ਸੀ। ਮੇਰਾ ਖਿਆਲ ਇਹ ਵਾਲਾ ਲੀਗਾਮੈਂਟ ਦਾ ਹਨਾ। ਹਾਂ ਲਿਗਾਮੈਂਟ ਦਾ ਹੋਇਆ ਸੀ ਨਾ ਉਹਨਾਂ ਨੂੰ ਵੀ ਹਾਂ।
ਸਾਡੇ ਨੌਨ 'ਚ ਕਿਸੇ ਨੂੰ ਪਰ ਉਹਨੇ ਤਾਂ ਓਪਰੇਟ ਕਰਾ ਲਿਆ ਐਲ ਕੈਮਿਸਟ ਤੋਂ ਨ
ਅੱਛਾ ਅੱਛਾ ਨਹੀਂ ਇਹਨੂੰ ਓਪਰੇਟ ਵਾਸਤੇ ਤਾਂ ਕਿਹਾ ਹੀ ਨਹੀਂ ਹੋਇਆ ਨਾ ਉਹਨਾਂ ਨੇ। ਓਦਾਂ ਵੀ ਉਹਦਾ ਨਾ ਥੋੜਾ ਕਹਿੰਦੇ ਜਿੱਦਾਂ ਹੱਡੀ ਇੱਧਰ ਉੱਧਰ ਖਿਸਕ ਜਾਂਦੀ ਹੈ ਨਾ ਹੋ ਜਾਂਦੀ ਹੈ ਫਹਿਲੀ ਲਿਗਾਮੈਂਟ ਤੋਂ ਹਾਂ ਤੇ ਉਹ ਕਹਿੰਦੇ ਓਪਰੇਸ਼ਨ ਕਰਕੇ ਕਹਿੰਦੇ ਵੈਸੇ ਇੰਨਾ ਸਕਸੈਸ ਨਹੀਂ ਰਹਿੰਦਾ ਜ਼ਿਆਦਾ।
ਉਹਨੂੰ ਕਹੋ ਰੈਸਟ ਕਰੇ ਰਾਤ ਨੂੰ। ਹਾਂ ਹੁਣ ਠੀਕ ਨੇ ਓਪਰੇਸ਼ਨ ਕਰਕੇ ਨੱਚਦੀ ਟੱਪਦੀ ਪਈਏ ਉਹ ਤੇ।
ਨਾ ਕਿ ਉਹਦਾ ਜਿੱਦਾਂ ਲੱਤ ਸਿੱਧੀ ਜਿੱਦਾਂ ਚੌਕੜੀ ਚੂੰਕੜੀ ਮਾਰ ਸਕਦੇ ਨੇ।
ਹਾਂ।
ਅੱਛਾ। ਪਰ ਅਸੀਂ ਓਪਰੇਸ਼ਨ ਨਹੀਂ ਕਰਾਉਣਾ ਕਿ ਅਸੀ ਕਹਿ ਰਹੇ ਕਿ ਏਦਾਂ ਹੀ ਠੀਕ ਹੋ ਜੇ ਤੇ ਵਧੀਆ। ਹਾਂ, ਏਜ ਕਿੱਥੇ ਹੈਗੀ, ਛੋਟੀ ਜਿਹੀ ਤੇ ਹੈਗੀ। ਹਾਂ ਉਹੀ ਨਾ ਫੇਰ ਨਹੀਂ ਡਾਕਟਰ ਤੇ ਕਹਿੰਦੇ ਹੋ ਜਾਏਗਾ ਟਾਈਮ ਲੱਗੇਗਾ ਕਿਉਂ ਜ਼ਿਆਦਾ ਹੋਇਆ ਪਇਆ ਇਹ ਦਾ ਨਾ।
ਅੱਛਾ।
ਦੋ ਡਾਕਟਰ ਤੇ ਬਦਲ ਚੁੱਕੇ ਆਂ, ਹੁਣ ਅਸੀਂ ਤੀਸਰੇ ਡਾਕਟਰ ਨੂੰ ਦਿਖਾਇਆ।
ਆ ਜਾਏਗਾ ਆਰਾਮ ਫੇਰ ਕੋਈ ਗੱਲ ਨੀ ਟਾਈਮ ਤੇ ਦੇਖੋ ਥੋੜੇ ਜਿੱਥੇ ਹਰ ਚੀਜ਼। ਨੂੰ ਲੱਗਦਾ ਈ ਏ।
ਉਹ ਕਹਿੰਦੇ ਜੇ ਪਹਿਲਾਂ ਹੀ ਆਂਦੇ ਨਾ ਤੁਸੀਂ ਫਿਰ ਜਲਦੀ ਠੀਕ
ਦੇਖ ਲੋ ਹੁਣ ਇਹਦੇ ਚ ਵੀ ਟਾਈਮ ਹਾਂ ਤੇ ਕਿੱਨੂ ਦਿਖਾ ਰਹੇ ਹੋ ਤੁਸੀਂ ਸਿੰਧੂ ਨੂੰ ਦਿਖਾ ਰਹੇ ਓ।
ਨਈ-ਨਈ ਸਿੰਧੂ ਨੂੰ ਨੀ, ਅਸੀਂ ਇੱਥੇ ਨਾਨਕੇ ਆਏ ਹੋਏ ਆ ਨਾ ਬੱਚੇ ਤੇ ਇੱਥੇ ਦਿਖਾਇਆਂ ਡਾਕਟਰ ਨੂੰ, ਹਾਂਜੀ ਉਹ ਬੜਾ ਸਿਆਣਾ ਡਾਕਟਰ ਐ ਇੱਥੇ ਦਾ, ਹਾਂ। ਉਹ ਕਹਿੰਦੇ ਪਹਿਲਾਂ ਹੀ ਆ ਜਾਂਦੇ ਨਾ ਤੇ ਉਦੋਂ ਹੀ ਠੀਕ ਹੋ ਜਾਂਦਾ। ਨਈ ਉਹਦੇ ਕੋਲ ਹੁਣ ਪੁੱਛ ਕੇ ਜਾਵਾਂਗੇ ਨਾ, ਉਹਨੇ ਇੱਕ ਤੇਲ ਦੇ ਦਿੱਤਾ ਹੁਣ ਇਹਨੂੰ ਪਹਿਲਾਂ ਪੱਟੀ ਕੀਤੀ ਸੀ ਉਹਨੇ ਬੰਨ੍ਹ ਕੇ ਇਹਨੂੰ
ਅੱਛਾ।
ਉਹਨਾ ਨੇ ਪਹਿਲਾਂ ਲੱਤ ਸਿੱਧੀ ਕਰਕੇ ਉਹਦਾ ਕੜਾਕਾ ਜਿ ਕੱਢਿਆ ਸੀਗਾ, ਉਹਦਾ ਥੋੜਾ ਜਿਹਾ ਲੱਤ ਦਾ ਹਾਂ, ਉਹ ਕੀਤਾ ਸੀ ਤੇ ਫੇਰ ਉਹਨੂੰ ਹਫ਼ਤਾ ਕ ਨਾ ਉਹਨੇ ਪੱਟੀ ਬੰਨੀ ਰੱਖੀ ਸੀ ਉਹ ਟੇਪ ਲਗਾਉਂਦਾ ਇੱਕ, ਉੱਪਰ ਗਰਮ ਪੱਟੀ ਬੰਨ ਦਿੰਦਾ। ਉਹਨਾਂ ਨੂੰ ਨਾ ਉਹ ਮ ਉਹ ਮਿਲਿਆ ਹੋਇਆ ਨਾ ਵਰਦਾਨ ਕੀ ਜਾਨਕੀ ਐ, ਇਸ ਚੀਜ਼ ਦਾ ਨਾ ਉਹਨਾਂ ਦੇ ਸ਼ੁਰੂ ਤੋਂ ਹੀ ਹਾਂ ਹਾਂ, ਓਦਾਂ ਉਹਨੇ ਆਪਣਾ ਹੋਸਪਿਟਲ ਖੋਲਿਆ ਹੋਇਆ।
ਚਲੋ ਠੀਕ ਐ, ਆਰਾਮ ਆ ਜਾਏਗਾ ਥੋੜਾ ਟਾਈਮ ਤੇ ਦੇਖੋ ਲੱਗਦਾ ਹੀ ਏ ਹੂੰ, ਹਾਂ ਨਾਲੇ ਛੋਟੀ ਜਿਹੀ ਤੇ ਜੇ ਏਜ ਹੈਗੀ ਏ
ਹਾਂ ਹਾਂਜੀ। ਉਹ ਕਹਿੰਦੇ ਸੀ ਜੇ ਪਹਿਲਾਂ ਹੀ ਆ ਜਾਂਦੇ ਨਾ ਤਾਂ ਪਹਿਲਾਂ ਠੀਕ ਹੋ ਜਾਣਾ ਸੀ ਜਲਦੀ।
ਅੱਛਾ-ਅੱਛਾ, ਕੋਈ।
ਹੁੰਦਾ ਨਾ ਜੇ।
ਹਾਂ ਨਾਲੇ ਇਹਨੇ ਢੀਲ ਵੀ ਛੱਡੀ ਨਾ, ਉਦੋਂ ਉਹਨੂੰ ਪਤਾ ਨੀ ਲੱਗ ਗਿਆ ਇਹਨੂੰ ਦਰਦ ਦਾ ਬਾਅਦ ਚ ਪਤਾ ਲੱਗ
ਹਾਂ, ਤਿੰਨ ਚਾਰ ਦਿਨ ਬਾਅਦ ਤੇ ਆਈ ਆ ਵੀ ਇੱਥੇ ਵੀ ਮੇਰੇ ਕੋਲ ਵੀ ਵੀ ਮੈਨੂੰ ਏਦਾਂ-ਏਦਾਂ ਹੋ ਗਿਆ ਫੇਰ ਦਿਖਾਇਆ ਅਸੀਂ ਹਾਂ। ਐਕਸਰੇ ਵੀ ਕਰਵਾਏ ਨੇ ਸਾਰੇ, ਉਹੀ ਲਿਗਾਾਮੈਂਟ ਦਾ ਹੀ ਇਹਦਾ ਹੈਗਾ। ਕਿੰਨਾ ਸੀ ਆਇਆ। ਹਾਂਜੀ-ਹਾਂਜੀ। ਹਾਂ, ਚਲੋ ਹਾਂਜੀ ਭੈਣ ਜੀ, ਹਾਂਜੀ ਠੀਕ ਐ ਹਾਂਜੀ ਭੈਣ ਠੀਕ ਐ ਓਕੇ-ਓਕੇ।